ਹੈਲੋ।
ਸ ਸੀ਼ ਕਾਲ ਜੀ।
ਸਾ ਸ਼੍ਰੀ ਕਾਲ ਜੀ, ਕਿਵੇਂ ਔਂ ਜੀ?
ਵਧੀਆ ਜੀ, ਤੁਸੀਂ ਦੱਸੋ?
ਅਸੀਂ ਵੀ ਬਹੌਤ ਵਧੀਆ ਜੀ, ਹੋਰ ਕੀ ਕਰ ਰਹੇ ਸੀ?
ਕੁਛ ਨੀ ਬਸ ਫਿਲੀ ਜੀ।
ਚਲੋ ਵਧੀਆ ਜੀ, ਹੋਰ ਘੱਰ ਪਰਿਵਾਰ ਸਾਰਾ ਠੀਕ ਏ ਜੀ?
ਬੌਤ ਵਧੀਆ ਜੀ, ਉਹ ਤੁਸੀਂ ਦੱਸੋ?
ਸਾਡੇ ਵੀ ਬਹੌਤ ਵਧੀਆ ਜੀ।
ਹਾਂਜੀ, ਅੱਜ ਆਪਾਂ ਹੋਲੀ ਦੇ ਟੋਪਿਕ ਤੇ ਗੱਲ ਕਰਾਂਗੇ ਜੀ।
ਠੀਕ ਐ ਜੀ, ਠੀਕ ਐ।
ਹੋਲੀ, ਜੇੜਾ ਅਪਣਾ ਭਾਰਤ ਦਾ ਜੀ ਸਭ ਤੋਂ ਪ੍ਰਮੁੱਖ ਤਿਹਾਰ ਹੈ ਜੀ।
ਹਾਂਜੀ, ਬਿਲਕੁਲ ਜੀ।
ਏਹ ਇੱਕ ਰੰਗਾਂ ਦਾ ਰੰਗੀਨ ਤਿਹਾਰ ਹੈ ਜੀ।
ਹਾਂਜੀ।
ਏਹ ਹਰ ਸਾਲ ਦੇਸੀ ਮੀਨੇ ਦੇ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਾਰਚ ਦੇ ਮੀਨੇ ਬੜੀ ਧੂਮ-ਧਾਮ ਨਾਲ ਮਨਾਯਾ ਜਾਂਦੈ ਜੀ।
ਬਿਲਕੁਲ ਜੀ ਬਿਲਕੁਲ, ਹਾਂਜੀ ਏ ਜਿੱਦਾਂ ਕਿ ਅਪਾਂ ਕੈ ਦੇਣੇ ਆਂ ਕਿ ਮਾਰਚ ਦੇ ਮੀਨੇ ਕੈਹ ਸਕਦੇ ਗੇਂ ਵੀ ਆਉਂਦੈ।
ਹਾਂਜੀ, ਇਸ ਨੂੰ ਰੰਗਾਂ ਦਾ ਤਿਹਾਰ ਵੀ ਕਿਹਾ ਜਾਂਦਾ ਜੀ।
ਹਾਂਜੀ, ਸਹੀ ਗੱਲ ਹੈ ਮੈਮ।
ਹਾਂਜੀ, ਏਹ ਤਿਉਹਾਰ ਸਰਦੀ ਦੀ ਰੁੱਤ ਦੇ ਖ਼ਤਮ ਅਤੇ ਬਸੰਤ ਰੁੱਤ ਦੇ ਔਣ ਦਾ ਪ੍ਰਤੀਕ ਹੈ, ਇੱਕ ਜੀ।
ਹਾਂਜੀ ਹਾਂ, ਕਿਉਂਕਿ ਸਰਦੀ ਦੀ ਰੁੱਤ ਹੈ ਜੇੜੀ ਓਹ ਇਸ ਸਮੇਂ ਖਤਮ ਹੋ ਜਾਂਦੀ ਐ‌।
ਹਾਂਜੀ।
ਤੇ ਬਸੰਤ ਰੁੱਤ ਜਿਹੜੀ ਆਉਂਦੀ ਹੈਗੀ ਦੇਖੋ ਹਨਾ।
ਹਾਂਜੀ।
ਕਿਉਂਕਿ ਬਸੰਤ ਰੁੱਤ ਦੇ ਵਿੱਚ ਲਾ ਲਓ ਤੁਸੀਂ ਵੀ ਰੁੱਖਾਂ ਨੂੰ ਵੀ ਨਵੇਂ ਪੱਤੇ ਨੇ ਜਿਹੜੇ ਓਹ। ਸ਼ੁਰੂ ਹੋ ਜਾਂਦੇ ਨੇ ਉੱਗਣੇ।
ਹਾਂਜੀ ਬਿਲਕੁਲ ਮੈਮ।
ਜਿੱਦਾਂ ਆਪਾਂ ਕਹਿ ਦਿੰਦੇ ਕਿ ਆਪਣੇ ਆਲੇ ਦੁਆਲੇ ਹਰਿਆਲੀ ਹੈ ਜਿਹੜੀ ਹੋ ਜਾਂਦੀ ਹੈ।
ਹਾਂਜੀ ਬਿਲਕੁਲ ਜੀ। ਅ ਜੇੜਾ ਹੋਲੀ ਦਾ ਤਿਉਹਾਰ ਹੈ ਜੀ ਓਹ ਆਪਸੀ ਸ ਪਿਆਰ, ਸਾਂਝ ਤੇ ਖ਼ੁਸ਼ੀਆਂ ਦਾ ਸੁਨੇਹਾ ਵੀ ਦਿੰਦੈ ਜੀ।
ਬਿਲਕੁਲ ਜੀ ਬਿਲਕੁਲ।
ਹੋਲੀ ਮਨੋਣ ਦੇ ਪਿੱਛੇ ਇੱਕ ਬੌਤ ਹੀ ਪ੍ਰਸਿੱਧ ਪਰਾਣੀ ਕਥਾ ਜੁੜੀ ਹੁਈ ਏ ਜੀ। ਜਿਵੇ ਅਪਾਂ ਕੈ ਦਿੰਨੇ ਆ ਜੀ, ਆਂ ਵੀ ਇੱਕ ਰਾਜਾ ਸੀ ਜੀ ਜੇੜੇ ਮਤਲਬ ਜੋ ਖੁਦਾ ਨੂੰ ਰੱਬ ਮੰਨਦਾ ਸੀ।
ਹਾਂਜੀ, ਬਿਲਕੁਲ ਹੈਗਾ ਸੀਗਾ ਜੀ।
ਹਾਂਜੀ, ਪਰ ਆਪਣੇ ਪੁੱਤਰ ਨੂੰ ਪੈਹਲਾਦ ਭਗਵਾਨ ਵਿਸ਼ਨੂੰ ਦਾ ਭਰਮ ਭਗਤ ਸੀ ਜੀ ਔ।
ਹਾਂਜੀ, ਕਿਉਂਕਿ ਬੀ ਕੈੰਦੇ ਜੇੜੀ ਉਦੀ ਭੈਣ ਸੀਗੀ ਵੀ ਓਨੂੰ ਅੱਗ ਨਾ ਸਾੜਨ ਦਾ ਬਰਦਾਨ ਸੀ ਜੇੜਾ ਕੈੰਦੇ ਬੀ ਮਿਲਿਆ ਹੋਯਾ ਸੀਗਾ।
ਹਾਂਜੀ, ਬਿਲਕੁਲ ਜੀ।
ਕਿਉਂਕਿ ਫਿਰ ਉਹਨੇ ਕੀ ਕਰਿਆ ਸੀ ਵੀ ਉਹਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਦੇਖੋ ਹਨਾ। ਅੱਗ ਦੇ ਵਿੱਚੋਂ ਬਹਿ ਗਈ ਸੀਗੀ।
ਹਾਂਜੀ।
ਜਿਹੜਾ ਪ੍ਰਹਿਲਾਦ ਸੀਗਾ ਉਹ ਤਾਂ ਬਚ ਗਿਆ ਸੀ ਤੇ ਜਿਹੜੀ ਉਹਦੀ ਭੈਣ ਸੀ ਉਹ ਜਲ ਗਈ ਸੀਗੀ।
ਹਾਂਜੀ ਬਿਲਕੁਲ।
ਅੱਗ ਦੇ ਵਿੱਚ।
ਹਾਂਜੀ ਪ੍ਰਹਿਲਾਦ ਨੂੰ ਜਾਨ।
ਤਿਉਹਾਰ ਬਹੁਤ ਪ੍ਰਸਿੱਧ ਹੋਇਆ ਸੀਗਾ।
ਹਾਂਜੀ ਬਿਲਕੁਲ ਜੀ ਜਿਹੜਾ ਪ੍ਰਹਿਲਾਦ ਸੀ ਉਹਨੂੰ ਵੀ ਦੇਖੋ ਜਾਨੋ ਮਾਰਨ ਨਾਲ। ਵੀ ਅੱਗ ਵਿੱਚ ਬਿਠਾਇਆ ਗਿਆ ਸੀਗਾ।
ਅੱਛਾ ਜੀ ਅੱਛਾ।
ਹਾਂਜੀ ਪਰ ਭਗਵਾਨ ਦੀ ਅਜਿਹੀ ਕਿਰਪਾ ਹੋਈ ਕਿ ਪ੍ਰਹਿਲਾਦ ਆਪਣੀ ਭਗਤੀ। ਅ ਸਦਕਾ ਵੀ ਇੱਕ ਬਚ ਗਿਆ ਜੀ।
ਅੱਛਾ-ਅੱਛਾ ਜੀ।
ਅਤੇ ਹੋਲਿਕਾ ਉਸ ਅੱਗੇ ਸ ਸੜਕੇ ਜਿਹੜੀ ਸਵਾਹ ਹੋ ਗਈ ਸੀ।
ਹਾਂਜੀ ਹਾਂ।
ਤੇ ਇਹ। ਹਾਂਜੀ ਇਸਨੂੰ ਜੀ ਐ ਵੀ ਕਹਿਦਾ ਬੁਰਾਈ ਤੇ ਸੱਚਾਈ ਦੀ ਜਿੱਤ ਤੇ ਖ਼ੁਸ਼ੀ ਦੀ। ਹਰ ਸਾਲ ਹੋਲੀ ਦਾ ਤਿਉਹਾਰ ਤਾਂ ਵੀ ਮਨਾਇਆ ਜਾਂਦਾ।
ਹਾਂਜੀ ਬਿਲਕੁਲ ਲੋਕ ਮਨਾਉਂਦੇ ਨੇ ਜੀ ਦੇਖੋ ਹੁਣ ਆਪਣੇ ਵੀ ਸਾਰੇ ਕਿਧਰੇ। ਜਿਹੜੇ ਅਲੱਗ-ਅਲੱਗ ਸਟੇਟ ਨੇ ਗ ਦੇਖੋ ਸਾਰੇ ਕਿਤੇ ਹੀ ਮਨਾਇਆ ਜਾਂਦਾ ਹੈਗਾ ਇਹ।
ਹਾਂਜੀ ਬਿਲਕੁਲ ਜੀ।
ਕਿਉਂਕਿ ਲੋਕ ਨੇਗੇ ਜਿਹੜੇ ਸਾਰੇ ਹੀ ਇਹ ਤਿਉਹਾਰ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਮਨਾਉਂਦੇ ਨੇ ਹੈਗੇ।
ਹਾਂਜੀ।
ਦੂਸਰੇ, ਕਿ ਲੋਕਾਂ ਨੂੰ ਇੱਕ ਦੂਜੇ ਦੇ ਰੰਗ ਲਾਉਣ ਦਾ ਜਿੱਦਾਂ ਆਪਾਂ ਕਹਿੰਦੇ ਵੀ ਮੌਕਾ ਮਿਲਦਾ ਹਨਾ।
ਹਾਂਜੀ, ਬਿਲਕੁਲ ਜੀ।
ਕਿਉਂਕਿ ਉਹਨਾਂ ਦੇ ਆਪਸੀ ਭਾਈਚਾਰੇ ਤੇ ਪਿਆਰ ਦਾ ਜਿਹੜਾ ਹੈਗਾ, ਸੰਕੇਤ ਹੈ ਗਾ,
ਹਾਂਜੀ, ਬਿਲਕੁਲ ਜੀ।
ਤੇ ਇਸ ਤੋਂ ਇਲਾਵਾ ਕੀ ਹੈਗਾ?
ਹਾਂਜੀ।
ਅੱਜ ਕੱਲ੍ਹ ਨੇ ਜਿਹੜੇ ਰੰਗ ਉਨ੍ਹਾਂ ਵਿੱਚ ਬਹੁਤ ਜ਼ਿਆਦਾ ਕੈਮੀਕਲ ਵੀ ਆਉਂਦੇ ਨੇ ਦੇਖੋ।
ਬਿਲਕੁਲ ਜੀ, ਬਿਲਕੁਲ।
ਕਿਉਂਕਿ ਕਈ ਲੋਕ ਨੇ ਜਿਹੜੇ ਇਹ ਰੰਗ ਲਗਵਾਉਣ ਤੋਂ ਬਹੁਤ ਡਰਦੇ ਨੇ ਗੇ।
ਹਾਂਜੀ, ਬਿਲਕੁਲ ਜੀ।
ਕਿਉਂਕਿ ਲੋਕ ਕਹਿ ਦਿੰਦੇ ਨੇ ਵੀ ਸਾਡੀ ਸਕਿਨ ਤੇ ਜਿਹੜੀ ਕਈ ਵਾਰ ਪ੍ਰੋਬਲਮ ਹੈਗੀ ਹੋ ਜਾਂਦੀ ਹੈ ਹਨਾ ਰੰਗ
ਹਾਂਜੀ, ਬਿਲਕੁਲ ਜੀ ਬਿਲਕੁਲ।
ਕਿਉਂਕਿ ਆਪਾਂ ਦੇਖਦੇ ਹਾਂ ਕਿ ਕਈ ਲੋਕਾਂ ਲਈ ਕੀ ਹੈ ਜਿਹੜੀ ਰੇਡਣੇਸ ਵਗੈਰਾ ਜਿਹੜੀ ਉਹ ਵੀ ਆ ਜਾਂਦੀ ਹੁੰਦੀ ਹੈਗੀ,
ਹਾਂਜੀ।
ਕਿਉਂਕਿ ਜਿਹਦੇ ਕਰਕੇ ਉਹਨਾਂ ਨੂੰ ਦਿੱਕਤਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ।
ਹਾਂਜੀ, ਬਿਲਕੁਲ ਜੀ।
ਤੁਸੀਂ ਲਾਲੋ ਵੀ ਜਿਹੜੀ ਆਪਣਾ ਇੱਕ ਮਥੁਰ ਹੈਗਾ, ਬਰਿੰਦਾਵਨ, ਉੱਧਰ ਵੀ ਜਿਹੜੀ ਹੋਲੀ ਆ ਉਹ ਬਹੁਤ ਜਿਆਦਾ ਵੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਗੀ।
ਹਾਂਜੀ, ਉੱਥੇ ਬੜੇ ਚਾਅ ਨਾਲ ਸਾਰੇ ਲੋਕ ਨੇ ਜਿਹੜੇ। ਇੱਕ ਦੂਸਰੇ ਦੇ ਰੰਗ ਲਾਉਂਦੇ ਨੇ ਤੇ ਉੱਥੇ, ਸ਼੍ਰੀ ਆਪਣੇ ਕਾਹਨਾਂ ਜੀ ਨੂੰ ਰੰਗ ਲਾਇਆ ਜਾਂਦਾ ਹੈ।
ਹਾਂਜੀ ਹਾਂ, ਹਾਂਜੀ ਬਿਲਕੁਲ ਜੀ।
ਹਾਂ ਜੀ, ਵ੍ਰਿੰਦਾਵਨ ਮਸ਼ੁਰੀ ਇੱਕ ਮਤਲਬ ਆਪਾਂ ਕਹੀਏ, ਵੀ ਹੋਲੀ ਨਾਲ ਵੀ ਬਹੁਤ ਮਸ਼ਹੂਰ ਹੈ।
ਹਾਂਜੀ ਹਾਂ, ਬਿਲਕੁਲ ਕਿਉਂਕਿ ਨਾ ਇਹ ਹੈ ਕਿ ਉਹ ਉੱਥੇ ਦੇ ਲੋਕ ਨੇ ਹੋਲੀ ਆ ਜਿਹੜੀ ਕਾਫ਼ੀ ਦਿਨ ਪਹਿਲਾਂ ਮਨਾਈ ਜਾਂਦੀ ਹੈ ਗੀ।
ਹਾਂਜੀ, ਹਾਂਜੀ, ਬਿਲਕੁਲ ਜੀ।
ਆਪਾਂ ਜਿਦਾਂ ਕਹਿ ਦਿੰਨੇ ਆ ਕਈ ਦਿਨਾਂ ਤੱਕ ਚੱਲਦੀ ਰਹਿੰਦੀ ਹੈ ਉੱਥੇ।
ਹਾਂਜੀ, ਹਾਂਜੀ, ਬਿਲਕੁਲ ਜੀ।
ਦੂਜਾ ਇਹ ਹੈ ਕਿ ਪੰਜਾਬ ਵਿੱਚ ਹੋਲੀ ਦਾ ਸਿੱਖਾਂ ਦੇ ਦਸ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹੋਲੀ ਨੂੰ ਇੱਕ ਨਵਾਂ ਰੂਪ ਦਿੱਤਾ ਸੀ ਗਾ।
ਹਾਂਜੀ, ਬਿਲਕੁਲ।
ਜਿਦਾਂ ਆਪਾਂ ਕਹਿ ਦਿੰਨੇ ਆ 'ਹੋਲਾ ਮਹੱਲਾ',
ਹਾਂਜੀ।
ਕਿਉਂਕਿ ਉਹਨਾ ਨੇ ਕੀ ਕਰਿਆ ਸੀ ਆਨੰਦਪੁਰ ਸਾਹਿਬ ਦੇ ਵਿੱਚ ਇਹ ਬਹੁਤ ਵੱਡੇ, ਪੱਧਰ ਤੇ ਧੂਮ-ਧਾਮ ਨਾਲ ਮਨਾਇਆ ਸੀ ਹਨਾ,
ਹਾਂਜੀ, ਬਿਲਕੁਲ ਜੀ।
ਜਿਵੇਂ ਆਪਾਂ ਕਹਿੰਦੇ ਹਾਂ ਕਿ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਗੇ।
ਹਾਂਜੀ।
ਉਹ ਕੀ ਕਰਦੇ ਨੇ ਉੱਥੇ ਘੋੜਸਵਾਰੀ ਕਰਦੇ ਨੇ ਆਬਦੇ ਜਿਹੜੇ ਕਲਾਮ ਹੁੰਦੇ ਉਹਨਾ ਦੇ ਜ਼ੋਰ ਵੀ ਦਿਖਾਉਂਦੇ ਨੇ ਗੇ।
ਹਾਂਜੀ, ਬਿਲਕੁਲ ਜੀ।
ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਦੇਖਣ ਵੀ ਜਾਂਦੇ ਨੇ ਗੇ ਦੇਖੋ ਹਨਾ।
ਹਾਂਜੀ, ਬਿਲਕੁਲ ਜੀ।
ਆਪਾਂ ਕਹਿੰਣੇ ਵੀ ਹਾਂ ਕਿ ਲੋਕ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਰੰਗ ਇੱਕ-ਦੂਜੇ ਨੂੰ ਲਗਾਉਂਦੇ ਨੇ ਪਰ ਅੱਜਕੱਲ੍ਹ ਲੋਕ ਪਾਣੀ ਦੇ ਨਾਲ ਵੀ ਬਹੁਤ ਸਾਰੀ ਹੋਲੀ ਖੇਡਦੇ ਨੇ ਹੈਗੇ।
ਬਿਲਕੁਲ ਜੀ।
ਕਿਉਂਕਿ ਆਪਾਂ ਕਹਿ ਦਿੰਦੇ ਹਾਂਜੀ। ਤੁਸੀਂ ਵੀ ਕਦੇ ਰੰਗ ਲਗਵਾਇਆ ਹੈਗਾ।
ਹਾਂਜੀ ਮਤਲਬ ਮੈਨੂੰ ਬਹੁਤ ਸੌਂਕ ਆ ਹੋਲੀ ਖੇਡਣ ਦਾ
ਅੱਛਾ ਜੀ ਅੱਛਾ।
ਪਰ ਜਿਹੜੇ ਅੱਜ ਕੱਲ੍ਹ ਦੇ ਕਲਰ ਨੇ ਦੇਖੋ ਸਕਿੰਨਾ ਨੂੰ ਡੈਮੇਜ ਕਰ ਦਿੰਦੇ ਨੇ ਖ਼ਰਾਬ ਕਰ ਦਿੰਦੇ ਨੇ।
ਹਾਂਜੀ ਹਾਂ।
ਪਹਿਲਾਂ ਜਿਹੜੇ ਕਲਰ ਸੀ ਉਹ ਦੇਖੋ ਨੈਚੁਰਲ ਆਉਂਦੇ ਸੀ ਹੁਣ ਨੈਚੁਰਲ ਨ ਆਂਦੇ। ਸਕਿੰਨ ਸਾਰੀ ਖ਼ਰਾਬ ਹੋ ਜਾਂਦੀ।
ਹਾਂਜੀ ਹਾਂ ਹੁਣ ਤਾਂ ਤੁਸੀਂ ਲਾ ਲੋ ਵੀ ਸਪਰੇਅ ਅਲੇ ਕਲਰ ਨੇ ਉਹ ਬੀ ਬਹੁਤ ਤਾਰੇ ਨੇਗੇ।
ਬਾਕੀ ਪੱਕੇ ਰੰਗ ਵੀ ਬਹੁਤ ਆਂਉਦੇ ਨੇ।
ਹਾਂਜੀ ਹਾਂ ਕਿਉਕਿ ਹੁਣ ਪਿਚਕਾਰੀਆਂ ਏ ਜਿਹੜੀਆਂ ਏ ਵੀ ਬਹੁਤ ਚੱਲ ਰਹੀਆਂ ਨੇ ਤੇ ਜਿਹੜੇ ਬੱਚੇ ਉਹ- ਪਿਚਕਾਰੀਆਂ ਦਾ ਯੂਜ ਨੇਗੇ ਬਹੁਤ ਕਰ ਰਹੇ ਨੇਗੇ।
ਬਿਲਕੁਲ ਜੀ ਬਿਲਕੁਲ
ਕਿਉਂਕਿ ਉਹ ਪਿਚਕਾਰੀਆਂ ਵਿੱਚ ਭਰ ਕੇ ਇੱਕ-ਦੂਜੇ ਉਤੇ ਛੱਡਦੇ ਨੇ ਪਾਣੀ ਦੀਆਂ
ਹਾਂਜੀ ਬਿਲਕੁਲ
ਕਿਉਂਕਿ ਉਨ੍ਹਾਂ ਨੇ ਵਾਸਤੇ ਇਹੀ ਟਾਈਮ ਹੁੰਦਾ ਹਨਾ ਆਪਣੇ ਬਚਪਨ ਦੀਆਂ ਯਾਦਾਂ ਵੀ ਲਾ ਲੋ ਖੇਡਣ ਦਾ
ਹਾਂਜੀ ਬਿਲਕੁਲ
ਕਿਉਂਕਿ ਪਰ ਹੁਣ ਜਿਹੜਾ ਏ ਵੀ ਰੰਗਾਂ ਵਿੱਚ ਮਿਲਾਵਟ ਹੋਣ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈਗਾ।
ਬਿਲਕੁਲ ਜੀ ਬਿਲਕੁਲ
ਕਿਉਂਕਿ ਸ਼ਹਿਰਾਂ ਦੇ ਵਿੱਚ ਨੇ ਜਿਹੜੇ ਲੋਕ ਉਹ ਵੀ ਬਹੁਤ ਵਧੀਆ ਢੰਗ ਦੇ ਨਾਲ ਹੋਲੀ ਮਨਾਉਂਦੇ ਨੇ। ਇ ਆਪਾਂ ਇਹ ਨੀ ਕਹਿ ਸਕਦੇ ਕਿ ਸਿਰਫ ਪਿੰਡਾਂ ਦੇ ਵਿੱਚ ਹੀ ਮਨਾਉਂਦੇ ਨੇਗੇ।
ਹਾਂਜੀ
ਕਿਉਂਕਿ ਸ਼ਹਿਰਾਂ ਦੇ ਵਿੱਚ ਵੀ ਅੱਜ ਕੱਲ੍ਹ ਹੋਲੀ ਦਾ ਤਿਉਹਾਰ ਹੈ ਜਿਹੜਾ ਆਪ ਜੀ ਗੱਲ ਲੱਗ ਰਿਹਾ ਉਹਨਾਂ ਨੂੰ ਕੀ ਆਪ ਆਪਾਂ ਵੀ ਇਸ ਤਿਉਹਾਰ ਨੂੰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਈਏ।
ਹਾਂਜੀ ਹੁਣ ਤਾ ਜੀ ਸ਼ਹਿਰਾਂ ਦੇ ਵਿੱਚ ਹਾਂਜੀ।
ਲੋਕ ਨੇ ਆਪਣੇ ਘਰਾਂ ਦੇ ਵਿੱਚ ਅਲੱਗ- ਅਲੱਗ ਤਰ੍ਹਾਂ ਦੇ ਪਕਵਾਨ ਨੇ ਜਿਹੜੇ ਉਹ ਵੀ ਬਣਾਉਂਦੇ ਨੇਗੇ ਦੇ ਖੋ ਨਾ ਕੋਈ ਮੱਠੀਆਂ ਬਣਾਉਂਦਾ ਕੋਈ ਮਾਲ ਪੂੜੇ ਬਣਾਉਂਦਾ।
ਹਾਂਜੀ
ਕੋਈ ਚਾਵਲ ਬਣਾਉਂਦਾ ਦੇਖੋ ਹਨਾ।
ਹਾਂਜੀ
ਇਹਦੇ ਨਾਲ ਕੀ ਹੈ ਕਿ ਲੋਕ ਨੇ ਇੱਕ ਦੂਜੇ ਨੂੰ ਇਹ ਚੀਜ਼ਾਂ ਨੇ ਆਪਣੇ ਆਂਢ ਗੁਵਾਂਢ ਦੇ ਵਿੱਚ ਵੀ ਵੰਡਦੇ ਨੇਗੇ। ਜਿੱਦਾਂ ਆਪਾਂ ਕਹਿ ਦਿੰਣੇ ਕਿ ਇੱਕ ਪਿਆਰ ਦਾ ਪ੍ਰਤੀਕ ਹੈ ਉਹਨਾਂ ਦਾ
ਹਾਂਜੀ ਬਿਲਕੁਲ ਜੀ।
ਤੇ ਕਈ ਵਾਰ ਆਪਾਂ ਜਿਵੇਂ ਕਹਿ ਦੇਦੇਂ ਹ ਕਿ ਹੋਲੀ ਹੈਗੀ ਉਹ ਕਈ ਦਿਨ ਵੀ ਮਨਾਈ ਜਾਂਦੀ ਹੈਗੀ।
ਹਾਂਜੀ ਬਿਲਕੁਲ
ਜਿੱਦਾਂ ਆਪਾਂ ਪਹਿਲਾਂ ਕਹਿੰਦੇ ਹੋਲੀ ਹੈ ਫਿਰ ਹੋਲੀਕਾ ਦਹਿਨ ਹੈ ਹਨਾ ਫਿਰ ਹੋਲਾ ਮਹੱਲਾ ਹੈਗਾ।
ਹਾਂਜੀ
ਕਿਉਂਕਿ ਇਹ ਅਲੱਗ-ਅਲੱਗ ਤਰ੍ਹਾਂ ਨਾਲ ਆਪਣੇ ਅਲੱਗ-ਅਲੱਗ ਧਰਮ ਨਾਲ ਸੰਬੰਧਿਤ ਕਥਾਵਾਂ ਨੇ ਜਿਹੜੀਆਂ
ਹਾਂਜੀ ਬਿਲਕੁਲ
ਅਸੀਂ ਵੀ ਪਹਿਲਾਂ ਬਹੁਤ ਸਾਰੀ ਹੋਲੀ ਖੇਡਦੇ ਸੀਗੇ।
ਹਾਂਜੀ।
ਕਿਉਂਕਿ ਮੈਂ ਵੀ ਕਲਰ ਨੇ ਬਹੁਤ ਯੂਜ ਕੀਤੇ ਨੇ ਹੈਗੇ। ਮੈਨੂੰ ਵੀ ਬਹੁਤ ਵਧੀਆ ਲੱਗਦਾ ਹੈਗਾ।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
ਕਿਉਂਕਿ ਮੈਨੂੰ ਰੈਡ ਕਲਰ ਹੈ ਜਿਹੜਾ ਬਹੁਤ ਪਸੰਦ ਹੈਗਾ। ਫੇਸ ਦੇ ਉੱਤੇ ਲਾਉਂਣੇ ਆ ਗ ਜਦੋਂ ਵੀ ਆਪਾਂ।
ਹਾਂਜੀ।
ਕਿਉਂਕਿ। ਉਹ ਰੈਡ ਕਲਰ ਨਾਲ ਕੀ ਹੈਗੇ। ਆਪਣੀ ਜਿਹੜੀ ਲੁੱਕ ਹੈਗੀ। ਉਹ ਚੇਂਜ ਹੋ ਜਾਂਦੀ ਹੈ ਦੇਖੋ ਹਨਾ।
ਬਿਲਕੁਲ ਜੀ ਬਿਲਕੁਲ।
ਜਿਹਦੇ ਨਾਲ ਕੀ ਹੈ। ਆਪਾਂ ਨੂੰ ਥੋੜ੍ਹੀ ਜਿਹੀ ਖੁਸ਼ੀ ਵੀ ਮਿਲਦੀ ਹੈ। ਦੇਖੋ ਹਨ ਨਾ ਖੇਡ ਕੇ।
ਹਾਂਜੀ ਬਿਲਕੁਲ ਜੀ।
ਤੇ ਪਰ ਅੱਜ ਕੱਲ ਕਈ ਲੋਕ ਨੇ। ਕਿ ਜਦੋਂ ਆਪਾਂ ਉਹਨਾਂ ਨੂੰ ਰੰਗ ਲਗਾਉਂਦੇ ਹਾਂ। ਕਿ ਗੁੱਸਾ ਵੀ ਕਰ ਲੈਂਦੇ। ਨੇ ਜੇ ਕਣ।
ਹਾਂਜੀ ਬਹੁਤ ਹੀ।
ਪਰ ਆਪਾਂ ਇਹ ਕਹਿੰਦੇ ਹਾਂ ਵੀ। ਇਹ ਤਿਉਹਾਰ ਹੈ ਜਿਹੜੇ ਸਭ ਨੂੰ ਆਪਣੇ ਗਿੱਲੇ ਕਵੇ ਪਿਲਾ ਕੇ। ਇੱਕ ਦੂਜੇ ਨਾਲ ਕੇ ਮਿਲ ਜੁਲ ਕੇ ਰੰਗਾਂ ਨਾਲ ਖੇਡਣਾ ਚਾਹੀਦਾ ਹੈਗਾ।
ਬਿਲਕੁਲ ਮੈਮ ਬਿਲਕੁਲ ਜੀ।
ਚਲੋ ਠੀਕ ਹੈ। ਮੈਮ ਧੰਨਵਾਦ ਜੀ।
ਓਕੇ ਮੈਮ। ਓਕੇ ਜੀ।